ਹੈਲੋ
ਅੱਛਾ
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ਼।
ਹੋਰ ਕੀ ਕਰਦੇ ਪਏ ਹੋ ਤੁਸੀਂ।
ਕੁਛ ਨੀ ਜੀ ਹਲੇ ਚਾਹ ਪੀਦੇ ਆ ਤੇਜ ਹੋਰ ਤੁਸੀਂ ਕੀ ਕਰ ਰਹੇ ਹੋ?
ਅਸੀਂ ਬੈਠੇ ਹੋਏ ਸੀ ਬਸ।
ਅੱਛਾ ਜੀ।
ਹਾਂਜੀ, ਕੀ ਹਾਲ ਚ ਹਾਂਜੀ- ਹਾਂਜੀ ਵਧੀਆ ਤੁਹਾਡੇ ਘਰ ਸ ਠੀਕ ਨੇ।
ਹਾਂਜੀ -ਹਾਂਜੀ ਸਭ
ਅੱਛਾ ਜੀ ਹੋਰ ਕਿਥੇ ਗਏ ਨੇ ਘੁੰਮਣ ਤੁਸੀਂ?
ਹਾਂਜੀ ਗਏ ਸੀਗੇ
ਕਿਥੇ ਗਏ ਸੀ?
ਅਪਾ ਜੀ ਅੰਬਰਸਰ ਗਏ ਸੀਗੇ ਦੇਹਰਾਦੂਨ ਗਏ ਸੀਗੇ
ਅੱਛਾ, ਅੰਬਰਸਰ ਕੀ ਕੀ ਵੇਖਿਆ ਤੁਸੀਂ
ਆਪਾਂ ਜੀ ਉੱਧਰ ਸ਼੍ਰੀ ਹਰਮਿੰਦਰ ਸਾਹਿਬ ਜੀ ਗਏ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ
ਅੱਛਾ ਜੀ
ਜਿੱਥੇ ਜਲੀਆਂਵਾਲਾ ਬਾਗ ਦੇੇਖਿਆ ਸੀ, ਜਿੱ ਗੋਲੀਆਂ ਵੱਜੀਆਂ ਸੀ, ਨਾਲੇ ਉਧਰ ਉਹ ਵੀ ਵੇਖਿਆ ਸੀ।
ਅੱਛਾ ਜੀ
ਨਾਲੇ ਬਾਬੇ ਗੁਰਦੁਆਰੇ ਵੱਲੋਂ ਪੰਜ ਰੁਪਏ ਦੀ ਪੇੈਪਸੀ ਮਿਲਦੀ ਐ ਜਿਹੜੀ
ਹਾਂਜੀ-ਹਾਂਜੀ।
ਹੋ
ਹੋਰ ਦੇਰਾਦੂਨ ਕੀ-ਕੀ ਵੇਖਿਆ ਤੁਸੀਂ?
ਆਪਾਂ ਇੱਕ ਓ ਗੁਰਦੁਆਰਾ ਹੈਗਾ ਉਧਰ ਦੀਪ ਸਿੰਘ ਜੀ ਦਾ ਬਾਬਾ, ਓ ਵੀ ਉੱਥੇ ਵੀ ਗਏ ਸੀ ਗੇ ਆਪਾ ਤੇ ਇੱਕ ਬਾਗਾ ਬੋਡਰ ਹੈਗਾ ਜਿੱਥੇ ਪਰੇਡ ਹੁੰਦੀ ਏ ਇੰਡੀਆ-ਪਾਕਿਸਤਾਨ ਦੀ, ਉੱਥੇ ਵੀ ਗਏ ਸੀ ਆਪਾਂ।
ਅੱਛਾ ਜੀ। ਅੱਛਿਆ
ਹਾਂਜੀ। ਹੋਰ ਤੁਸੀਂ ਨੀ ਗਏ ਕਿਤੇ ਕੁੰਮਣ? ਅੱਛਾ ਜੀ। ਹੋਰ ਤੁਸੀਂ ਕੀ
ਵਰਿਦਾਵਨ ਆਪਾਂ ਵਰਿੰਦਾਵਨ ਗਏ ਸੀ, ਚਾਰ-ਪੰਜ ਕ ਦਿਨ ਲਾ ਆ ਉੱਥੇ ਆਪਾਂ। ਕੇ ਬਹਾਰੀ ਮੰਦਿਰ ਗਏ ਆਪਾਂ
ਅੱਛਾ ਜੀ। ਚਲੋ ਵਧੀਆ ਗੱਲ ਏ।
ਉੱਥੇ ਦਰਸ਼ਨ ਕੀਤੇ ਆਪਾਂ
ਅੱਛਾ ਜੀ।
ਹਾਂਜੀ, ਔਰ ਉੱਥੇ ਨਿਧੀ-ਬਨ ਗਏ।
ਅੱਛਾ ਜੀ।
ਹਾਂਜੀ ਔਰ ਉੱਥੇ ੳ ਇਸਕੋਨ ਟੈਮਪਲ ਉਥੇ
ਹਾਂਜੀ-ਹਾਂਜੀ‌।
ਉੱਥੇ ਵੀ ਗਏ ਸੀ।
ਅੱਛਾ ਜੀ।
ਸਾਰੇ ਮੰਦਿਰ ਕੁੰਮ ਕੇ ਆਏ ਆ, ਪਰਿਕਰਮਾ ਵੀ ਕਰਕੇ ਆਏ ਆਪਾਂ ਸਾਰੀ ਉੱਥੇ।
ਅੱਛਾ ਜੀ ਅੱਛਾ। ਚਲੋ ਵਧੀਆ ਗੱਲ ਏ।
ਹਾਂਜੀ ਉਹ
ਹੂੰ। ਹੋਰ ਜੀ ਕਿਵੇਂ ਚੱਲ ਰੀ ਐ ਲਾਈਫ?
ਵਧੀਆ ਚੱਲ ਰੀ ਏ। ਤੁਹਾਡੀ ਕਿਵੇਂ ਚੱਲਰੀ ਏ?
ਹਾਂਜੀ ਸਾਡੀ ਵੀ ਵਧੀਆ ਚੱਲ ਰੀ ਏ, ਫਸਟ-ਕਲਾਸ।
ਘਰ ਸਬ ਕਿੱਦਾਂ
ਹਾਂਜੀ-ਹਾਂਜੀ। ਸਭ ਦੀ ਠੀਕ ਚੱਲ ਰੀ ਏ, ਤੁਹਾਡੇ ਘਰ
ਹਾਂਜੀ।
ਤੁਆਡੇ ਘਰ ਕਿਵੇਂ ਚੱਲ ਰੀ ਆ ਸਭ ਠੀਕ ਨੇ?
ਹਾਂਜੀ-ਹਾਂਜੀ, ਵਧੀਆ ਸਭ ਠੀਕ ਨੇ।
ਹਾਂਜੀ ਬਸ ਏਧਰ ਵੀ ਠੀਕ ਨੇ‌।
ਅੱਛਿਆ ਜੀ।
ਹਾਂਜੀ ਹਾਂਜੀ ਸਈ ਗੱਲ ਏ ਜੀ
ਮੈਂ ਕਿਆ ਮੰਗਾਈ ਕਿੰਨੀ ਹੋ ਗਈ ਏ ਹੁਨ
ਹਾਂਜੀ ਸਹੀ ਕਹਿ ਰਹੇ ਹੋ ਜੀ ਪਹਿਲੇ ਤਾਂ ਸਿਲੰਡਰ ਇੰਨਾ ਸਸਤਾ ਹੈਗਾ ਸੀ ਹੁਣ ਤੋਂ ਵਧੇਰਾ ਮਹਿੰਗਾ ਹੋਇਆ ਪਿਆ ਜੀ।
ਹਾਂਜੀ ਹਾਂਜੀ ਉਹ ਤਾਂ ਇਹ ਬੜਾ ਮੈਅਗਾ ਹੋਗਾ ਸਿਲੰਡਰ।
ਹਾਂ ਜੀ ਬੜੀ ਮਹਿੰਗਾਈ ਹੋਈਅ, ਬੜੀ ਮਹਿੰਗਾਈ ਹੋਇ
ਹਾਂਜੀ, ਬੱਚਿਆਂ ਦੇ ਸਕੂਲ ਦੀ ਫੀਸਾਂ ਈ ਐਡੀਆਂ ਮਹਿੰਗੀਆਂ ਨੇ।
ਟ ਸਾਡੇ ਬੇਬੇ ਬਾਪੂ ਵਾਲੇ ਟਾਈਮ ਚ ਢਾਈ ਸੌ ਢਾਈ ਸੌ ਰੁਪਏ ਫੀਸ ਲਿਆ ਕਰਦੀ ਸੀ ਪਾਪਾ ਦੱਸ ਰਹੇ ਸੀ, ਤੇ ਵੇਖੋ ਦੋ ਦੋ ਹਜ਼ਾਰ ਦੇ ਏਕ ਏ
ਹਾਂਜੀ, ਬੱਚਿਆਂ ਦੀ ਫਾਈਲਾਂ ਵੀ ਇੰਨੀ ਮਹਿੰਗੀਆਂ ਆਂਦੀਆਂ ਨੇ।
ਹਾਂਜੀ, ਸਹੀ ਗੱਲ ਐ ਜੀ ਬੱਚਿਆ ਦੀ ਬੁੱਕ ਬੜਾ, ਬੜਾ ਫਰਕ ਪੇ ਗਿਆ ਜੀ।
ਹਾਂਜੀ, ਮੋਡਲ ਵਗੈਰਾ ਬਣਾਣੇ ਪੈਂਦੇ ਨੇ।
ਹਾਂ, ਇਹ ਜੂਨ ਦੀ ਛੁੱਟੀਆਂ ਚ ਫਾਈਲਾਂ ਦਿੰਦੇ ਨੇ।
ਹਾਂਜੀ, ਬੜਾ ਕੰਮ ਦੇ ਦਿੰਦੇ ਨੇ।
ਹਾਂਜੀ ਆ ਏ ਘਰੇ ਘਰ ਹੋਮਵਰਕ ਦੀ ਕੇ ਮੋਡਲਾਂ ਬਣਾਵੇ ਜੂਨ ਦੀ ਛੁੱਟੀਆਂ ਵਿੱਚ। ਨਾ ਕਿਥੇ ਘੁੰਮਣ ਜਾ ਪਾਵੇ। ਇੰਨਾ ਕੰਮ ਦੇਣਾ ਵੀ ਨੀ ਚਾਹੀਦਾ, ਸਕੂਲ ਵਾਲਿਆਂ ਨੂੰ
ਹਾਂਜੀ, ਕਰਦੇ ਕਿੱਥੇ ਨੇ ਅੱਜ ਕੱਲ੍ਹ ਬੱਚੇ ਕੰਮ
ਸਹੀ ਗੱਲ ਪੂਈ ਪੂਈ ਛੁੱਟੀਆਂ ਐ ਵੀ ਨਿਕਲ ਜਾਂਦੇ ਨੇ ਸਾਡਾ ਸਾਡੇ ਘਰ ਹਿਸਾਬ ਹੈਗਾ ਆਖਰੀ ਦਸਤਾ ਰਹਿ ਜਾਂਦਾ ਤਾਂ ਕੰਮ
ਹਾਂਜੀ ਕਰਦੇ ਕਹਦੇ ਰਹਿ ਜਾਦੇ ਆ ਕਰੋ ਕੰਮ ਹੇਨ
ਹਾਂਜੀ ਕਰੋ ਖੇਡਣ ਜਾਣਾ ਕਰਦਾ ਹੈ ਫਿਰ
ਹਾਂਜੀ ਉਹ ਤਾਂ ਐ
ਹੁਅ ਭੂਆ ਦੇ ਮੁੰਡੇ ਆ ਜਾਦੇ ਆ ਨ ਫਿਰ ਨੀ ਖੇਲਿਨ ਜਾਦੇ
ਹਾਂਜੀ ਉਹ ਤਾਂ ਐ
ਸਹੀ ਗੱਲ ਐ ਜੀ ਹੋਰ ਜੀ। ਹਾਂਜੀ ਬਸ ਵਧੀਆ ਜੀ ਜੰਕ ਫੂਡ ਖਾਦੇ ਉ ਤੁਸੀਂ ਬਾਹਰ ਦਾ
ਲਹਾਂ ਜੀ ਬੜਾ ਹੀ ਘੱਟ ਖਾਂਨੀ ਆ ਮੈਂ ਤਾਂ ਨੁਕਸਾਨ ਕਰਦਾ ਏ ਨਾ
ਹਾਂਜੀ ਨੁਕਸਾਨ ਕਰਦਾ ਖਾਣਾ ਵੀ ਨੀ ਚਾਹੀਦਾ ਜੀ ਜ਼ਿਆਦਾ। ਸਭ ਤੋਂ ਵਧੀਆ ਘਰ ਦਾ ਖਾਣਾ ਏ ਇੱਕ ਬਾਰਹੋਰ ਖਾਣਾ ਵੀ ਆ ਬਾਹਰ ਦਾ ਕੋਈ ਚੀਜ਼ ਸ਼ੇਕ ਵਗੈਰਾ ਪੀ ਲਓ, ਜਿਹੜੀ ਸਰੀਰ ਨੂੰ ਲੱਗੇ ਵੀ।
ਹਾਂਜੀ ਹਾਂਜੀ ਉਥੇ ਫਰੂਟ ਵਗੈਰਾ ਬੰਦਾ ਖਾ ਲਏ ਕੋ
ਹਾਂਜੀ ਫਰੂਟ ਵਗੈਰਾ ਖਾ ਲੋ ਅੰਬ ਖਾ ਲੋ ਸੇਬ ਖਾ ਲੋੋ ਹਾਂਜੀ ਜਿਹੜੇ ਤੈਨੂੰ ਫਾਇਦਾਮੰਦ ਹਾਂਜੀ। ਘਰ ਦੀ ਰੋਟੀ ਨੀ ਪਸੰਦ ਆ ਖਾਂਦੀੇ ਬਾਹਰ ਤਾਂ ਖਾਂਦੇ ਨੇ ਜਿਆਦਾ ਤਾ ਕਿਵੇਂ ਬਣਾਦੇ ਓ ਕਿ ਨੀ ਬਨਾਏ ਓ
ਚੌਮੀਨ, ਬਰਗਰ ਕਿੱਥੇ ਛੱਡਦੇ ਨੇ ਅੱਜ ਕੱਲ੍ਹ
ਸਹੀ ਗੱਲ ਐ ਜੀ, ਕੋਈ ਨੀ ਛੱਡਦਾ ਜੀ। ਉਹ ਸਾਰੇ ਬੱਚਿਆਂ ਨੇ ਛੱਡਤਾ ਹਾਂਜੀ ਨੁਕਸਾਨ ਕਰਤਾ
ਹਾਂ ਓਹੀ ਤੇ ਬੰਦਾ ਜੂਸ ਵਗੈਰਾ ਪੀ ਲਏ ਫਰੂਟ ਵਗੈਰਾ ਖਾ ਲਏ ਤਾਕਤ ਦਿੰਦੇ ਆ। ਹਾਂਜੀ ਔ ਤੈ
ਹਾਂ ਹੋਰ ਦੁੱਧ ਵਗੇਰਾ ਪੀ ਲਏ ਬੱਚੇ
ਹਾਂਜ- ਹਾਂਜੀ-ਹਾਂਜੀ।
ਸਾਡੀ ਮੈਚਿੰਗ ਗ੍ਰੋਥ ਵੇ
ਯੋ-ਯੋ ਔ ਫਰੈਂਡ ਕਰਦੀ ਔਦ
ਜੀ ਵੇਖੋ ਆਪਾਂ ਜਾਦਾ ਤਰ ਔ ਕੂਲ। ਮੈ ਇਨਾ ਜਾ ਸਕਦਾ ਜੀ। ਔ ਕੋ ਈ ਨਾ ਅਪਾ ਇੱਕ ਵਾਰ ਆਪਾਂ ਕੱਪੜੇ ਮੰਗਵਾਏ ਸੀਗੇ ਆਪਾਂ ਇੱਕ ਹਫ਼ਤਾ ਵੇਟ- ਬਾ ਔਨਾਂ ਦਾ ਬਿੱਲ ਕਡਾ ਔਡਰ ਦੇ ਕੇ ਚੱਲਦੇ ਬਣੇ ਡਿਲੀਵਰੀ
ਕਿਨੇ ਟਾਸਕ ਹੋਏ?
ਪ ਪੜ੍ਹਦੇ ਨਿਕਲ ਗਏ ਨੇ।
ਅੱਛਾ ਜੀ।
ਹਾਂਜੀ ਹਜ਼ ਆਪਾਂ ਸਭ ਤੋਂ ਪ
ਔਫਲਾਈਨ ਦਾ ਹੋਂਦਾ ਬੰਦਾ ਫਦਾੱਪੜ
ਸਈ ਗੱਲ ਐ ਜੀ।
ਔਨਲਾਈਨ ਦਾ ਹੋਂਦਾ ਬੰਦਾ ਆ ਜਾਂਦੇ ਨੇ ਫੇਰ ਰਿਟਰਨ ਵੀ ਨੀ ਹੋਂਦੇ ਵਾਪਸ।
ਹਮ ਸ ਈ ਗੱਲ ਏ ਕਦੇ -ਕਦੇ ਰਿਟਰਨ ਵੀ ਨੀ ਹੋਂਦੇ ਪੈਸੇ ਵੀ ਨੀ ਆਂਦੇ ਵਾਪ-
ਹਾਂਜੀ -ਹਾਂਜੀ- ਹਾਂਜੀ ਔ ਤਾਂ ਏ ਤੁਸੀਂ ਕੇੜੇ ਐਪ ਤੋਂ ਕਰਦੇ ਔ ਸ਼ੋਪਿੰਗ ਵੈਸੇ?
ਆਪਾਂ ਜੀ ਕਦੇ ਕਦਾਰ ਫਲਿਪਕਾਰਟ ਫੋਲੋ ਕਰ ਲੈਂਦੇ ਆਾਂ ਜੀ। ਕਦੇ ਕਦਾਰ ਸ਼ੋਪਸ। ਸੀ ਇਕ ਐਪ ਹੈਗੀ ਸ਼ੌਪੀ ਔਦਰੋਂ, ਕਦੇ ਕਦਾਰ ਮੀਮੋ ਤੋਂ ਪਰ ਬੋਤ ਘਟ ਜੀ, ਵੈਸੇ ਕਰਦਾ ਕਰ
ਹ
ਅਛਾ। ਹਾਂਜੀ, ਜੀ ਅੱਜ ਕਲ ਤੇ ਬਲਿੰਕਟ ਵੀ ਆ ਗਿਆ ਹਰੇਕ ਚੀਜ਼ ਘਰ ਆ ਜਾਂਦੀ ਏ।
ਸ ਈ ਗੱਲ ਏ ਜੀ ਬਾਰ ਜਾਣ ਦੀ ਜੂਰੂਤ ਈ ਨੀ ਹੈਗੀ ਜੀ।
ਹਾਂਜੀ -ਹਾਂਜੀ ਬਲਿੰਕਿਟ ਤੇ ਔਡਰ ਕਰੋ ਘਰ ਈ ਆ ਜਾਂਦਾ ਸਾਰਾ ਕੁਛ
ਸਬਜੀਆ ਕੀ ਘਰ ਦਾ ਰਾਸ਼ਨ ਕੀ ਚਿਨੀ ਕੀ ਹੋਰ ਕੀ ਸਾਰੇ ਘਰ ਆ ਜਾਂਦੇ ਨੇ ਅੱਜ -ਕੱਲ ਤੇ
ਹਾਂਜੀ। ਸਭ ਕੁਛ ਆ ਜਨੇ ਮੈ ਆਲੂ ਪਿਆਜ਼, ਟਮਾਟਰ ਵਗੈਰਾ ਸਬਜ਼ੀਆਂ ਵਗੈਰਾ ਸਾਰੀ ਆ ਜਾਂਦੀ ਔ ਚ ਤੇ।
ਅੱਜ -ਕੱਲ੍ਹ ਤਾਂ ਲੋਕੀ ਆਲਸੀ ਬੜੇ ਹੋ ਗਏ ਨੇ।
ਹਾਂਜੀ ਔ ਤੈ ਏ ਪੈਲੇ ਜਮਾਨੇ ਚ ਨੀ ਸੀ‌ ਇਦਾਂ ਦਾ।
ਹਾਂ। ਪਾਰਾ ਹੋ ਗਿਆ ਰੋ ਰੋਣ ਵਲੋ ਵੀ ਘਰ ਚ। ਹੁਣ ਯੈਯੈ ਸਭ, ਵੱਡੇ -ਵੱਡ ਜਿਹੜੇ ਆ
ਹਾਂਜੀ ਆਲਸ ਕਰਕੇ ਜਾਂਦੇ ਈ ਨੀ ਕਿੱਥੇ।
ਹਾਂਜੀ ਸਈ ਕੈਰੇ ਔ ਜੀ। ਕੁਛ ਗਰਮੀ ਨਾ ਜੀ ਬੋਤ ਘੱਟ ਤੀ ਬੋਤ ਬੱਚੇ ਖਾਂਦੇ ਨੇ ਜੀ ਬਸ ਮਾਜਰੀ। ਹਾਂਜੀ।
ਬੱਚੇ ਵੀ ਕਿੱਥੇ ਮੰਨਦੇ ਨੇ ਅੱਜ- ਕੱਲ੍ਹ।
ਹਾਂਜੀ, ਬ ਬੱਚਿਆਂ ਨੂੰ ਮਨਾ ਕਰ ਲੋ, ਫੇਰ ਵੀ ਨੀ ਮੰਨਦੇ, ਆਪਾਂ ਤਾਂ ਖਾਵਾਂਗੇ ਐ ਕਹਿੰਦੇ ਹੈਗੇ।
ਹਾਂਜੀ, ਓ
ਲੁੱਟ -ਲੁੱਟ ਇਹ ਨੀ ਖਾਂਦੇ ਫੇਰ, ਜਿਦ ਕਰਦੇ ਨੇ, ਸਾਨੂੰ ਐ ਲਾ ਕੇ ਦੇਉ, ਸਾਨੂੰ
ਹਾਂਜੀ, ਮੋਟਾਪਾ ਵਧਦਾ ਉਦੇ ਨਾਲ, ਫਾਸਟ ਫੂਡ ਨਾਲ।
ਅੱਛਾ ਜੀ।
ਹਾਂ ਕਿੱਥੇ ਮੰਨਦੇ ਨੇ, ਕਹਿੰਦੇ ਖਾਣੇ ਹੀ ਖਾਣੇ ਫਾਸਟ ਫੂਡ। ਫਿਰ ਰੋ ਟੀ ਨਹੀਂ ਖਾਂਦੇ ਬਜ਼ਾਰੋਂ, ਕੁੱਝ ਖਾਣ ਤੇ।
ਹਾਂਜੀ।
ਏਨਾਂ ਨਹੀਂ ਖਾਣਾ ਚਾਹੀਦਾ।
ਸਹੀ ਗੱਲ ਹੈਗੀ, ਇੱਕ ਮਹੀਨੇ ਚ ਚਲੋ ਇੱਕ ਵਾਰ ਫੇਰ ਵੀ ਚੱਲ ਜਾਂਦਾ, ਮਨ ਕਰ ਬਾਰ ਦਾ
ਹਾਂਜੀ, ਮੈਂਦਾ ਜੰਮ ਜਾਂਦਾ ਨਾ ਫਿਰ। ਹੋਰ ਬੱਚੇ, ਸਭ ਬ ਚਿਆਂ ਨੂੰ ਬੁਰੀਆਂ ਲੱਗੀਆਂ ਨੇ ਗੱਲਾਂ, ਹੈਨੀ ਮੰਨਦੇ।
ਹਾਂਜੀ।
ਹਾਂਜੀ ਓ ਤਾਂ ਹੈ।
ਹੋਰ ਜੀ, ਕੀ ਰੂਟੀਨ, ਕੀ ਚੱਲ ਰਿਹਾ ਤੁਹਾਡਾ ਲਾਈਫ ਦਾ ਡੇਲੀ?
ਹਾਂ, ਸਾਡਾ ਵਧੀ ਹਲੇ ਤੇ ਅਸੀਂ ਅ ਮੈਂ ਬੀਕੋਮ ਕੀਤੀ ਆ ਕੰਪਲੀਟ।
ਅੱਛਾ ਜੀ! ਹਾਂਜੀ।
ਹੋਰ ਤੁਹਾਡਾ ਕੀ ਰੂਟੀਨ ਐ?
ਜੀ ਆਪਾਂ ਦਾ ਤਾਂ ਜੀ ਬੀਕੋਮ ਦਾ ਥਰਡ ਈਅਰ ਚੱਲ ਰਿਹਾ ਜੀ।
ਅੱਛਾ ਜੀ।
ਹਾਂਜੀ। ਹੋਰ ਤੁਹਾਨੂੰ ਯਾਦ ਆਂਦੇ ਸਕੂਲ ਜਿਹੜੇ ਦਸਵੀ ਚ ਵਿਛੜ ਗਏ ਸੀ?
ਹਾਂਜੀ?
ਤੁਹਾਨੂੰ ਯਾਦ ਆਂਦਾ, ਕੇ ਦਸਵੀਂ ਚ ਆਹ ਹੈਗੇ ਸੀ, ਜਿਹੜੇ
ਹਾਂਜੀ, ਹਾਂਜੀ ਉਹ ਤਾਂ ਆਂਦੀ, ਮੈਮਰੀ ਤਾਂ ਯਾਦ ਆਂਦੀ ਏ ਦਸਵੀਂ ਕਲਾਸਾਂ ਦੀ ਤੇ।
ਸਹੀ ਗੱਲ ਹੀ ਜੀ, ਮੈਮਰੀ ਯਾਦ ਰਹਿ ਜਾਂਦੀ ਹੈ ਜੀ।
ਹਾਂਜੀ, ਉਹ ਤਾਂ ਹੈ।
ਦਸਵੀ ਦੇ ਬੋਰਡ ਮੈਂ ਕਿਉਂਕਿ ਪਹਿਲਾਂ ਪਲ
ਬੜੀ ਔਖੀ ਹੋ ਗਈ ਏ।
ਹਾਂਜੀ ਸਹੀ ਗੱਲ ਹੈ ਜੀ, ਹਣ ਤੇ ਪਤਾ ਨੀ ਕਿਹੜਾ ਨਵਾਂ ਰੂਲ ਬਣਿਆ ਐ, ਜੇ ਜੋ ਅੱਸੀ ਚ ਲੈ ਕੇ ਤਿੰਨਤੀ ਲਾਏਗਾ, ਉਹਨੂੰ ਹੀ ਪਾਸ ਕੀਤਾ ਜਾਏਗਾ।
ਹਾਂਜੀ, ਹਾਂਜੀ ਐ ਤੇ ਨਵਾ ਰੂਲ ਆ ਗਿਆ। ਹੂ, ਹੁਣ ਪਹਿਲੇ ਸਕੂਲ ਦਿੰਦੇ ਸੀ, ਇਹ ਵੀ ਮਾਸ ਸਕੂਲ ਜਾਂਦੇ ਸੀ ਪਹਿਲੇ, ਹੁਣ ਉਹ ਵੀ ਨੀ ਲੱਗਣਗੇ। ਹੁਣ ਉ ਵੀ ਨੀ ਲੱਗਣਗੇ।
ਹਾਂਜੀ। ਜਦ, ਜਦ, ਜਦ ਦਾ ਤੇਤੀ ਨਾ
ਹਾਂਜੀ ਓ ਤਾਂ ਹੈ ਹੀ।
ਸਹੀ ਗੱਲ।
ਹਾਂਜੀ।
ਹਾਂਜੀ।
ਠੀਕ ਹੈ ਜੀ, ਸਸ ਸੀ ਅਕਾਲ ਜੀ।
ਠੀਕ ਐ ਜੀ ਸਸ ਸ਼ ਕਾਲ ਜੀ।